ਹੈ ਹੈਲੋ, ਆਵਾਜ਼ ਆ ਰਈ ਐ।
ਐ। ਹੈਲੋ, ਹੈਲੋ ਆਵਾਜ਼ ਅੱਛਾ-ਅੱਛਾ। ਸਾਸੀ ਕਾਲ ਜੀ ਸਾਸੀ ਕਾਲ। ਮੈਂ ਕਿਆ ਬੜੇ ਦਿਨ ਹੋ ਗਏ ਗੱਲ ਈ ਨੀ ਹੋਈ ਬੜਾ ਮਨ ਕਰ ਰਿਆ ਸੀ ਗੱਲ ਕਰਨ ਨੂੰ।
ਚਲੋ ਹਾਂਜੀ ਮੈਂ ਵੀ ਯਾਦ ਈ ਕਰ ਰਈ ਸੀ ਮੈਂ ਕਿਆ ਚਲ ਮੈਂ ਕਰਦੀ ਆ ਫ੍ਰੀ ਹੋ ਕੇ। ਬਸ ਕੰਮ ਈ ਨੀ ਮੁੱਕਦੇ, ਕੋਈ ਨਾ ਕੋਈ ਕੰਮ ਈ ਲੱਗਿਆ ਰਹਿੰਦਾ।
ਉਹ ਤਾਂ ਹੈ ਈ ਐ, ਕੰਮ ਤਾਂ ਸਾਡੇ ਹੁਣ ਹਾਊਸ ਵਾਈਫਾਂ ਦਾ ਕੰਮ ਤਾਂ ਸਾਡੇ ਰਹਿਣੇ ਈ ਐ ਜਿੰਨੇ ਮਰਜ਼ੀ ਕਰ ਲੋ। ਕਦੀ ਪੂਰੇ ਹੋਣਗੇ
ਬੈਠੀ ਸੀ ਉਹੀ ਮੈਂ ਕਿਆ ਚੱਲ ਮੈਂ ਮਿਲਾਂਦੀ ਆ ਦੇਖਦੀ ਆ ਕਰਕੇ।
ਅੱਛਾ-ਅੱਛਾ ਬਸ ਵਦੀਆ ਚੱਲ ਰਿਆ। ਗਰਮੀ ਦੀ ਛੁੱਟੀਆਂ ਬੱਚੇ ਆਏ, ਰੈ ਕੇ ਚਲੇ ਗਏ, ਹੁਣ ਅਸੀਂ ਕੱਲੇ।
ਅੱਛਾ-ਅੱਛਾ, ਉਹ ਤੇ ਹੈਈ ਐ, ਉਹ ਤੇ ਜਿੰਨੇ ਦਿਨ ਦੀਆ ਛੁੱਟੀਆਂ ਤਾਂ ਈ ਰਹਿਣਗੇ।
ਹਾਂ, ਤੁਆਡਾ ਕੀ ਚੱਲ ਰਿਆ ਅੱਜ-ਕੱਲ।
ਹੋ ਗਿਆ।
ਹਾਂਜੀ, ਹਾਂਜੀ, ਹਾਂਜੀ, ਹਜੇ ਖੈਰ ਬੱਚਾ ਤਾਂ ਛੋਟਾ ਈ ਐ ਇੱਕ ਦਾ, ਇੱਕ ਦੇ ਖੁੱਲਣਗੇ। ਹਾਂ, ਇਸ ਕਰਕੇ। ਹੋ ਤੁਸੀਂ ਦੱਸੋ ਕੀ ਹੋ ਰਿਆ? ।
ਬਸ ਕੁਛ ਨੀ ਹਜੇ ਤਾਂ ਨਾਸ਼ਤਾ ਕਰਕੇ ਹਟੇ ਆ ਗੁਰਦੁਆਰਓ ਆਏ ਸੀ ਅੱਜ, ਉਦਰੋ ਵੀ ਲੰਗਰ ਮਿਲ ਗਿਆ ਅੱਜ ਏਦਾਂ ਉਹ ਖਾ ਲੀਤਾ, ਹੁਣ ਆ ਕੇ ਚਾਹ ਪੀਤੀ।
ਹਾਂ, ਅੱਜ ਪੂਰਨ ਮਾਸ਼ੀ ਦਾ ਦਿਹਾੜਾ ਐ ਨਾ ਹਾਂਜੀ।
ਅੱਛਾ-ਅੱਛਾ, ਪਰ ਸਾਡਾ ਤੇ ਚੱਲ ਰਿਆ ਨਾ ਕਲ ਗੁ ਉਹ ਮੀਸੇ ਪ੍ਰਸ਼ਾਦੇ ਮਿਲਦੇ ਆ।
ਉਹ ਅੱਛਾ, ਅੱਛਾ, ਅੱਛਾ, ਅਸੀਂ ਤਾਂ ਪੂਰਨਮਾਸ਼ੀ ਦਾ ਪੂਰਨਮਾਸ਼ੀ ਇਹ ਨਾਨਕਸਰ ਸਾਡੇ ਕੋਲ ਈ ਹੈਗਾ। ਅਸੀਂ ਇੱਥੇ ਜਾਈਦਾ ਮਤਲਬ ਕੁੱਛ ਲੈ ਜਾਓ ਕੋਈ ਵੀ ਪ੍ਰਸ਼ਾਦ ਬਣਾ ਕੇ ਲੈ ਜਾਓ ਅਪਣੀ ਮਰਜੀ ਐ। ਹਾਂ, ਇੱਥੇ ਪੂਰਨਮਾਸ਼ੀ ਦਾ ਦਿਹਾੜਾ ਸ਼ਾਮੀ ਬੌਤ ਮਤਲਬ ਧੂਮ ਧਾਮ ਨਾਲ ਅੱਛਾ ਮਨਾਂਦੇ ਐ।
ਅੱਛਾ-ਅੱਛਾ, ਉਹ ਮੇਲੇ ਟਾਈਪ ਜਿਵੇਂ ਨਾ ਹੋਰ ਵੀ ਇੱਥੇ ਗੁਰਦੁਆਰੇ ਨੇ ਕੀ ਕੈਂਦੇ ਆ ਤੁਆਡੇ ਨਈ- ਨਈ, ਨਈ ਹਾ ਨਾ ਪੂਰਾ ਅੱਛਾ।
ਨੌ ਵਜੇ ਜੇੜੀ ਸੰਗਤ ਆਂਦੀ ਐ, ਉਹ ਜੈਦਾ ਦਰਬਾਰ ਲੱਗਦਾ, ਉਹ ਫਿਰ ਰਾਤੀ ਸਾਢੇ-ਦਸ, ਗਿਆਰਾਂ ਵਜੇ ਤੱਕ ਸਮਾਪ ਤੀ ਓ ਕੇ, ਫਿਰ ਸਭ ਅਪਣੇ-ਅਪਣੇ ਘਰੇ ਜਾਂਦੀ ਐ, ਹਾਂਜੀ।
ਅੱਛਾ, ਇੱਕ ਨਾ ਗੁਰਦੁਆਰਾ ਇੱਥੇ ਪੈਂਦਾ ਹੈਗਾ ਰੋਹਤੱਕ ਗੁਰੂ ਤੇਗ ਬਹਾਦਰ ਜੀ ਦਾ ਉਹ ਸਪੈਸ਼ਲ ਗੁਰ ਦੁਆਰਾ ਹੈਗਾ, ਉੱਥੇ ਪੂਰਨਮਾਸ਼ੀ ਦੇ ਪੂਰਨਮਾਸ਼ੀ ਮੇਲੇ ਲੱਗਦੇ ਨੇ, ਬੌਤ ਸੰਗਤ ਦੂਰੋਂ- ਦੂਰੋਂ ਆਂਦੀ ਏ। ਉੱਥੇ ਵੀ ਅਸੀਂ ਪਿਛਲੇ ਮਹੀਨੇ ਹੋ ਕੇ ਆਏ ਸੀ। ਨੋਵੀ ਪਾਤਸ਼ਾਹੀ ਦਾ, ਨੋਵੀ ਪਾਤਸ਼ਾਹੀ ਦਾ ਗੁਰਦੁਾਵਾਰਾ ਐ।
ਤੁਸੀਂ ਜਾ ਕੇ ਆਏ ਓ।
ਹਾਂਜੀ- ਹਾਂਜੀ, ਉੱਥੇ ਉਹਨਾਂ ਦੀ ਬੜੀ ਮਹਾਨ ਤਾ ਐ, ਪੂਰਨਮਾਸ਼ੀ ਵਾਲੇ ਦਿਨ ਦੀ, ਉੱਥੇ ਬੜਾ ਗੁਰਦਆਦਾ ਐ।
ਮਤਲਬ ਇੱਥੋਂ ਦੀ ਕਿੰਨੇ ਟਾਈਮ ਲੱਗਦਾ ਹੈਗਾ।
ਸੌ ਕਿਲੋਮੀਟਰ ਦੂਰ ਹੋਏਗਾ, ਹਰਿਆਣਾ ਵੱਲੇ ਪਾਸੇ ਪੈਂਦਾ ਐ ਨਾ।
ਉਹ ਅੱਛਾ, ਅੱਛਾ, ਅੱਛਾ ਆਪਾਂ ਕਦੀ ਗਏ ਨੀ ਨਾ, ਦੇਖਿਆ ਕਰਿਆ ਅੱਛਾ। ।
ਸਾਡੇ ਇੱਥੇ ਨਾ ਤਿਲਕ ਨਗਰ ਇੱਕ ਉਹ ਹੈਗੀ ਸੂਟਾ ਵਾਲੀ ਚਿਨੂ ਚੀਕ ਓਦਾ ਨਾਮ ਆ। ਤੇ ਉਹ ਤੇ ਪੂਰਨਮਾਸ਼ੀ ਨੂੰ ਉਹਨੇ ਬੱਸ-ਬੱਸ ਲੈ ਕੇ ਗਈ ਐ, ਪੰਜ ਪੂਰਨਮਾਸ਼ੀਆਂ ਉਹਨੇ ਕਰਵਾਈਆਂ। ਸੰਗਤ ਲੈ ਕੇ ਜਾਂਦੀ ਸੀ। ਤੇ ਸਾਡੇ ਇੱਧਰੋਂ ਜਾਂਦੇ ਸੀਗੇ, ਹਾਂ ਪੰਜਵੀਂ ਪੂਰਨਮਾਸ਼ੀ ਉਹ ਲੈ ਕੇ ਕੇ ਗਏ ਜਿੱਦਣ ਅਸੀਂ ਨਾ ਹੇਮਕੁੰਟ ਸਾਹਿਬ ਜਾਣਾ ਸੀਗਾ। ਓਦਣ ਉਹਨਾਂ ਦੀ ਪੰਜਵੀ ਪੂਰਨਮਾਸ਼ੀ ਸੀਗੀ, ਨੀ ਤੇ ਮੇਰਾ ਚਲ ਮੈਂ ਚਲੀ ਜਾਂਦੀ। ਪਰ ਅਸੀਂ ਪਹਿਲੇ ਹੋ ਕੇ ਆਏ ਹੋਏ ਆਂ, ਐਸੀ ਗੱਲ ਨਹੀਂ ਹੈ ਪਰ ਐਵੇਂ ਕਿ ਬਸ 'ਚ ਜਾਣਾ ਕੁਛ ਹੋਰ ਹੋ ਜਾਂਦਾ ਹੈ।
ਮ ਹਾਂ ਬੜਾ ਆਨੰਦ ਆਂਦਾ ਹੈ ਕਹਿੰਦੇ ਜਿਵੇਂ ਇਕੱਠੇ ਹੋ ਕੇ ਜਾਓ ਕਿਤੇ ਵੀ ਯਾਤਰਾ ਤੇ, ਅੱਛਾ, ਬੜਾ ਅੱਛਾ ਲੱਗ ਰਿਹਾ ਮੈਨੂੰ ਤਾਂ ਸੁਣ ਕੇ ਹਾਏ ਕਦੀ-ਕਦੀ ਜਾਓ ਤਾਂ ਫੇਰ ਦੱਸਣਾ ਜ਼ਰੂਰ ਸਾਨੂੰ ਵੀ। ਹੁਨ ਕਦੀ ਜਾਓਗੇ ਨਾ, ਜਰੂਰ ਦੱਸਨਾ ਜ਼ਰੂਰ ਜਾਵਾਂਗੇ ਨਾਲ ਹੈ।
ਜੀ, ਜੀ, ਜੀ ਜ਼ਰੂਰ ਜੀ।
ਨਾ ਕਿ ਜਿਵੇਂ ਹੁਨ ਆਦਮੀ ਲੋਕ ਤਾਂ ਕਈ ਵਾਰੀ ਬਿਜ਼ੀ ਹੋਂਦੇ, ਕਈ ਵਾਰੀ ਆਪਣੇ ਕੰਮਾਂ 'ਚ ਆਪਾਂ ਜਾ ਨਹੀਂ ਸਕਦੇ। ਜਿਵੇਂ ਹੁਨ ਤੁਸੀਂ ਦੱਸ ਰਹੇ ਹੋ ਮੈਨੂੰ ਬੜਾ ਅੱਛਾ ਲੱਗ ਰਿਹਾ ਹਾਏ। ਕਾਸ਼ ਮੈਂ ਵੀ ਹੁੰਦੀ ਉਸ ਟਾਈਮ ਤੇ ਮੈਂ ਵੀ ਮੈਂ ਵੀ ਜਾਂਦੀ ਤੁਹਾਡੇ
ਬੰਦਾ ਚੱਲਾ ਜਾਂਦਾ ਹੈਗਾ ਆ।
ਹਾਂ ਨੀ ਮੈਨੂੰ ਜ਼ਰੂਰ ਦੱਸਣਾ ਅਗਰ ਇਹੋ ਜੀ ਕੋਈ
ਸਾਡੇ ਇੱਥੇ ਨਾ ਹੁਣ ਸ਼ੁਰੂ ਕੀਤੀ ਹੋਈ ਏ, ਬੱਸ ਹੁੰਦੀ ਹੈ ਨਾ ਛੋਟੀ ਵਾਲੀ ਬੱਸ ਵੀਹ ਪੱਚੀ ਮੈਂਬਰ ਵਾਲੀ ਜੇੜੀ ਟੈਮਪੋ ਟ੍ਰੇਵਲ ਉਹ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਲੈ ਕੇ ਜਾਂਦੇ ਨੇ, ਜਿ ਜਿਨਾਂ ਨੇ ਜਾਣਾ ਹੈ ਆਪਣਾ ਜਾਓ। ਥੋੜਾ ਜਿਹਾ ਖਰਚਾ ਲੱਗਦਾ ਕਦੀ ਸੌ ਕਦੀ ਦੋ ਸੌ।
ਅਰੇ ਕੋਈ ਗੱਲ ਨੀ, ਏਨਾ ਤਾਂ ਕੋਈ ਗੱਲ ਨੀ, ਏਨਾ ਤਾਂ ਚੱਲੇਗਾ ਬਸ ਜਾਨ ਦਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਬਾਨੇ ਸੰਗਤ ਦੇ ਦਰ ਸੰਗਤ ਦੇ ਨਾਲ ਜਾਣਾ ਅੱਛਾ ਚਲੋ।
ਪਿਛਲੇ ਮਹੀਨੇ ਇੱਕ ਵਾਰ ਉਹ ਲੈ ਕੇ ਗਏ ਸੀ ਗੁੜਗਾਵਾਂ ਵਾਲੇ ਗੁਰਦੁਆਰੇ ਉੱਥੇ ਤਾਂ ਮੈਂ ਚੱਲੀ ਗਈ ਸੀ ਸਵੇਰੇ ਸਾਢੇ ਪੰਜ ਸਾਢੇ ਹਾਂਜੀ ਬਾਬਾ ਜੀ ਨੇ ਸਾਨੂੰ ਦੋ ਵਾਰ ਬੁਲਾ ਲਤਾ, ਉੱਥੇ ਦੋ ਵਾਰ ਦਰਸ਼ਨ ਦੇਤੇ। ਇੱਕ ਵਾਰ ਅਸੀਂ ਮੈਂ ਬੱਚਿਆਂ ਨੂੰ ਇੱਕ ਵਾਰ ਪਹਿਲੇ ਲੈ ਗਈ ਸੀਗੀ। ਫੇਰ ਇੱਥੇ ਸੰਗਤ ਦੇ ਨਾਲ ਬਣ ਗਿਆ ਜਾਨ ਦਾ ਤਾਂ ਫੇਰ ਉਹ ਵੀ ਲੈ ਕੇ ਜਬਰਦਸਤੀ ਕਹਿੰਦੇ ਚੱਲੋ-ਚੱਲੋ। ਮੈਂ ਕਿਆ ਮੈਂ ਹੋ ਕੇ ਆਈ ਹੋਈ ਆਂ ਲੇਕਿਨ ਓ ਮੰਨੇ ਨੀ ਕੇਂਦੇ ਕੋਈ ਗੱਲ ਨੀ ਬੱਚਿਆਂ ਨਾਲ ਗਏ ਸੀ ਹੁਨ ਸੰਗਤ
ਓ ਫੇਰ ਸੰਗਤ ਨਾਲ ਐ ਨਾ, ਹਾਂਜੀ ਸੰਗਤ ਫੇਰ ਆਪਣੀ ਜਦੋਂ ਕੈਂਦੀ ਐ ਤਾਂ ਫੇਰ ਨਾ ਮਾ ਨਾ ਵੀ ਨੀ ਹੋ ਪਾਂਦੀ ਨਾ ਫੇਰ ਕਿਉਂਕਿ ਗੁਰਦੁਆਰੇ ਦੇ ਨਾ ਓ ਤਾਂ ਜਿੰਨੀ ਮਰਜ਼ੀ ਵਾਰੀ ਜਾਓ, ਬੰਦਾ ਨਾ ਤਾਂ ਹੋਈ ਨੀ ਕਰ ਸਕਦੀ ਨਾ, ਚਲੋ ਜਾਵਾਂਗੇ। ਬੜਾ ਮਨ ਕਰਦਾ ਇੱਥੇ ਗੁੜਗਾਵਾਂ ਜਾਨ ਨੂੰ ਵੀ।
ਹਾਂਜੀ ਕੋਈ ਜਾਦਾ ਦੂਰ ਥੋੜ੍ਹੀ ਐ। ਸਵੇਰੇ-ਸਵੇਰੇ ਜਲਦੀ ਜਾਓ ਨਾ ਜਦੋਂ ਓਥੇ ਰਸਤੇ ਖਾਲੀ ਮਿਲਦੇ ਅੱਧੇ ਘੰਟੇ ਚ ਪੋਂਚ ਗਏ ਸੀ ਅਸੀਂ।
ਨਈ ਫਿਰ ਸਾਡੇ ਤਾਂ ਮੈਟਰੋ ਤੇ ਈ ਜਾਵਾਂਗੇ ਸਿੱਧਾ।
ਹਾਂ ਮੈਟਰੋ ਤੇ ਤੇ ਸਗੋਂ ਹੋਰ ਜਲਦੀ ਪੋਂਚੋਗੇ ਅਸੀਂ ਤੇ ਬੱਸ ਚ ਗਏ ਸੀ ਸਾਡੇ ਤੇ ਬੱਸ ਗਈ ਸੀ ਸੰਗਤ ਵੱਲੋਂ। ਤਾਂ ਅਸੀਂ ਅੱਧੇ ਘੰਟੇ ਚ
ਅੱਛਾ ਜਿਵੇਂ ਆਪਾਂ ਇਕੱਠੇ ਹੋ ਕੇ ਜਾਨਾ ਹੋਵੇ ਤਾਂ ਚਲੋ ਚੱਲੋਗੇ ਨਾਲ ਫੇਰ?
ਹਾਂ-ਹਾਂ ਚਲੋ।
ਜ ਜਦੋਂ ਕਦੀ ਤੁਸੀਂ ਜਾਓ ਤਾਂ ਸਾਨੂੰ ਦੱਸ ਦੇਣਾ, ਅਸੀਂ ਨਾਲ ਆ ਜਾਂਗੇ। ਹਾਂ ਜ਼ਰੂਰ, ਹਾਂ ਜ਼ਰੂਰ ਦੱਸ ਦਸਨਾ ਜ਼ਰੂਰ ਦੱਸਣਾ, ਜਿਵੇਂ ਇੱਕ ਦਿਨ 'ਚ ਆਣਾ ਜਾਣਾ ਹੋ ਜਾਏ ਨਾ ਬਸ, ਉਸ ਪਾਸੇ ਤਾਂ ਬੰਦਾ ਜਾ ਸਕਦਾ ਚਲੋ।
ਹਾਂ, ਹਾਂ, ਹਾਂ ਏਈ ਏਦਾਂ ਹੀ ਤੇ ਸਾਰੇ ਕਹਿੰਦੇ ਨੇ ਨਾ ਤੇ ਫੇਰ ਫੇਰ ਉਹ ਉਸੀ ਹਿਸਾਬ ਨਾਲ ਪ੍ਰੋਗਰਾਮ ਬਣਾਂਦੇ ਨੇ।
ਹੁਨ ਤਾਂ ਚਲੋ ਅਛੇ ਐ ਤਾਂ ਬੋਤ ਅੱਛੀ ਗੱਲ ਐ ਕਿਉਂਕਿ ਇੱਕ ਲੇਡੀਜ਼ ਨੂੰ ਆਪਣਾ ਸਾਰਾ ਦੇਖਣਾ ਪੈਂਦਾ ਨਾ ਘਰ ਵੀ ਦੇਖਣਾ ਪੈਂਦਾ ਬੱਚੇ ਵੀ ਆਦਮੀ ਵੀ ਫੇਰ ਪਿ ਪਿੱਛੋਂ ਦੀ ਬੜੀ ਦਿੱਕਤ ਹੋ ਜਾਂਦੀ ਐ ਜਾਂ ਤਾਂ ਘਰ ਦੇ ਸਾਰੇ ਇਕੱਠੇ ਚੱਲਣ ਫਿਰ ਤਾਂ ਗੱਲ ਅਲੱਗ ਐ। ਜਿਵੇਂ ਹੁਣ ਕੱਲੀ ਜਿਵੇਂ ਸੰਗਤ ਦੇ ਨਾਲ ਆਪਣਾ ਜੇੜਾ ਆਪਣਾ ਗੁਰਦੁਆਰੇ ਦਾ ਸਾਡੇ ਵੀ ਗਰੁੱਪ ਬਣੇ ਹੋਏ ਐ ਮਤਲਬ ਪਾਠਾਂ ਦੇ ਲੜੀਆਂ ਚੱਲਦੀਆਂ ਰੇਂਦੀਆਂ। ਤੇ ਮਤਲਬ ਲੇਕਿਨ ਐਨੀ ਦਿੱਕਤ ਨੀ ਕਰਦੇ ਸਾਡੇ ਇੱਥੇ ਕੀ ਮਤਲਬ ਐਸ ਤਰ੍ਹਾਂ ਕੋਈ ਬੱਸ ਕਰਕੇ ਕਿਤੇ ਮਤਲਬ ਯਾ ਯਾਂ ਤੇ ਕੋਈ ਲੈ ਕੇ ਜਾਓ ਕ ਹਾਂ।
ਸਾਡੇ ਵੱਲੋਂ ਨਾ ਗੁਰਦੁਆਰੇ ਦੀ ਸੰਗਤ ਤੇ ਕੈਂਦੀ ਏ। ਓਥੇ ਏਨੇ ਗੁਰਪੁਰਬ ਮਨਾਉਦੇ ਹੈਗੇ ਆ ਏਨਾਂ ਲੰਗਰਾਂ ਦਾ ਖਰਚਾ ਕਰਦੇ ਐ ਇਹਦੇ ਨਾਲੋਂ ਸਾਨੂੰ ਇੱਕ ਵਾਰ ਤੁਸੀਂ ਕਿਤੇੇ ਯਾਤਰਾ ਕਰਾ ਦਿਆ ਕਰੋ ਤੇ ਹੁਣ ਗੁਰਦੁਆਰੇ ਦੀ ਕਮੇਟੀ ਓਹੀ ਕੈਂਦੀ ਏ ਚਲੋ ਠੀਕ ਐ ਜਿੱਦਾਂ ਸੰਗਤ ਚ ਆ ਤੇ ਓਦਾਂ ਕਰ ਲੋ।
ਮੈਨੂੰ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਐਨਾ ਅੱਛਾ ਲੱਗ ਰਿਆ ਔਰ ਐਨਾ ਆਨੰਦ ਆ ਰਿਆ ਅਸੀਂ ਵੀ ਆਪਣੀ ਸੰਗਤ ਜੇੜੀ ਸਾਡੇ ਇੱਧਰ ਦੀ ਐ ਨਾ ਅਸੀਂ ਵੀ ਐ ਰੱਖਾਂਗੇ ਵੀ ਤੁਸੀਂ ਵੀ ਏਦਾਂ ਕਰੋ। ਹੋਰ ਕੀ ਕਿੰਨਾ ਅੱਛਾ ਲੱਗਦਾ ਹੈਗੈ।
ਤੇ ਹੋਰ ਕੀ ਹੁਣ ਸੰਗਤ ਦਾ ਪੈਸਾ ਐਨਾ ਜੁੜ ਜਾਂਦੈ ਪਾਠਾਂ ਦੇ ਬਹਾਨੇ ਤੇ ਫੇਰ ਓ ਕਿਸੇ ਪਾਸੇ ਲਗਾਣਾ ਚਾਈਦਾ ਨਾ ਫੇਰ ਸੰਗਤ ਨੂੰ ਏਦਾਂ ਦਰਸ਼ਨ ਕਰਵਾਓ।
ਐ ਕਿਸੀ ਦੇ ਦਿਮਾਗ ਚ ਨੀ ਅਸੀਂ ਏਦਾਂ ਕਰ ਰੇ ਜੇੜ੍ਹੇ ਸਾਡੇ ਸਿੰਘ ਸਭਾ ਦੇ ਖੈਰ ਐਸੀ ਗੱਲ ਨੀ ਕਦੇ ਉੱਥੇ ਵੋਟਰ ਕੂਲਰ ਲਗਵਾ ਤੇ ਕਦੀ ਪੱਖੇ ਕਦੀ ਏਸੀ ਨਈ-ਨਈ ਸਭ ਕੁੱਛ ਕਰਦੇ ਓ ਸੰਗਤ ਦਾ ਪੈਸਾ ਸੰਗਤ ਦੇ ਵਿੱਚ ਗੁਰਦੁਆਰੇ ਈ ਮਤਲਬ
ਨਈ ਲੇਕਿਨ ਇਕ ਐ ਵੀ ਹੁੰਦਾ ਨਾ ਕਿ ਚਲੋ ਕਿ ਜੇੜ੍ਹੇ ਗੁਰਦੁਆਰੇ ਨਈ ਬੰਦਾ ਘੁੰਮਿਆ ਹੋਇਆ ਉੱਥੇ ਦੇ ਵੀ ਦਰਸ਼ਨ ਕਰਾ ਦੋ।
ਹਾਂਜੀ-ਹਾਂਜੀ-ਹਾਂਜੀ ਹਾਂਜੀ-ਹਾਂਜੀ ਐ ਤਾਂ ਬੜਾ ਅੱਛਾ ਲੱਗਿਆ ਬੜਾ ਮਤਲਬ ਅੱਛਾ ਲੱਗ ਰਿਆ ਕੀ
ਸਾਰੀ ਸੰਗਤ ਫਿਰ ਆਪਣੀ ਵੱਲੋਂ ਕੁੱਛ ਨਾ ਕੁੱਛ ਲੰਗਰ ਹਾਂ ਲੰਗਰ ਲੇ ਆਂਦੀ ਏ ਕਦੀ ਕੋਈ ਕੁੱਛ ਲੇ ਆਉਂਦਾ ਵਿੱਚ ਕੋਈ ਕੁੱਛ ਲੇ ਆਉਂਦੈ। ਓ ਖਾਂਦੇ ਜਾਓ ਪਾਠ ਕਰਦੇ ਜਾਓ ਬਸ ਅੱਧਾ ਰਸਤਾ ਪਾਰ ਹੋ ਜਾਂਦੈ। ਆਈ ਤੇ ਮਜ਼ਾ ਆਂਦਾ ਸੰਗਤ ਦਾ।
ਅੱਛਾ ਐ ਐਦੇ ਚਲੋ ਕੇ ਪਾਠ ਕਰਲੇ ਕਿਤੇ ਇੰਜੋਏ ਕਰ ਲੈਂਦਾ
ਹਾਂ
ਇੰਜੋਏ ਆਪਣਾ ਸੰਗਤ ਵਿੱਚ ਵੀ ਹੋ ਜਾਦਾ ਸਭ ਕੁਛ ਹੀ ਹੋ ਜਾਂਦਾ
ਹਾਂ ਹਾਂ ਉਹੀ ਨਾ ਰਸਤਾ ਵੀ ਪਾਰ ਹੋ ਜਾਂਦਾ ਲਾਹਾ ਵੀ ਲੀ ਜਾਂਦਾ ਹੈ ਸਭ ਕੁਛ ਹੋ ਜਾਂਦਾ
ਸਾਰਾ ਕੁਛ ਹੀ ਹੋ ਜਾਂਦਾ ਹੈ ਹਾਂ ਚਲੋ ਬੜਾ ਵਧੀਆ ਲੱਗੇਆ ਸਾਡੇ ਏਧਰ ਤਾਂ ਚਲੋ ਹਾਂ ਆਪਾਂ ਤਾਂ ਇੱਕ ਗੁਰਦੁਆਰੇ ਸਵੇਰੇ ਜਾ ਕੇ ਸੋਚਦੇ ਹ ਪਤਾ ਨੀ ਕਿੰਨਾ ਵੱਡਾ ਤੀਰ ਮਾਰ ਲਿੱਤਾ ਅਸੀਂ ਪਾਠ ਵੀ ਨੀ ਕਰਦੇ
ਹਾਂ
ਜਦ ਤਕ ਲੜੀਆਂ ਚੱਲਹੀਆਂ ਸੀ ਜਦਤ ਕਰੋ ਸੰਭਾਨੇ ਹ ਅਸੀਂ ਨਿਕਲ ਜਾਂਦੇ ਸੀ ਫਟਾਫਟ ਕੰਮ ਖ਼ਤਮ ਕਰਕੇ ਹੁਣ ਤਾਂ ਗਰਮੀ ਨੇ ਆਲਸੀ ਬਣਾ ਦਿੱਤਾ ਤਾਂ ਸਾਨੂੰ ਐਨਾ
ਓਹੀ ਨਾ ਮੌਸਮ ਕੁੱਛ ਏਦਾਂ ਦਾ ਹੈਗਾ ਨਾ ਕੀ ਬਸ ਬੰਦਾ ਆਲਸ ਕਰਕੇ ਬੈ ਠਾ ਰੈਂਦੈ ਜੇ ਉੱਦਮ ਕਰਲ ਲੋ ਤੇ ਕਰ ਲੋ ਕੋਈ ਕੈ ਦੇ ਨਾਲ ਚੱਲਣ ਨੂੰ ਤੇ ਬੰਦਾ ਨਿਕਲ ਵੀ ਜਾਂਦੈ।
ਹਾਂ ਇੱਕ ਦੇ ਨਾਲ ਇੱਕ ਜਿਵੇਂ ਕੋਈ ਕੈ ਦੇ ਨਾ ਉੱਦਮ ਕਰਵਾ ਦੇ ਚਲੋ ਅੱਜ ਗੁਰਦੁਆਰੇ ਚਲੇ
ਜਦੋਂ ਅਜ ਮੁੱਢ ਪੈਰਨ ਵਾਲਾ ਹੋਵੇ ਚਲੋ ਹਾਂ, ਨਾ ਚਲੋ। ਨਹੀਂ, ਨਹੀਂ, ਚਲੋ, ਚਲੋ ਇਸ ਤਰ੍ਹਾਂ ਕਰੇ ਕੋਈ ਫਰ ਤਾਂ ਚਾਹ ਕਿਤੇ ਵੀ ਬੰਦਾ ਚਲਾ ਜਾ
ਹਾਂ
ਗੁਰਦੁਆਰੇ ਦਾ ਸਾਨੂੰ ਹੈਲੋ ਗੁਰਦੁਆਰੇ ਦੇ ਨ ਤਾਂ ਹੈ ਨੀ ਕੁਝ
ਹੂੰ
ਸਾਡੇ ਇੱਥੇ ਜਿਵੇਂ ਪੂਰਨਮਾਸੀ ਸ਼ਾਮੀ ਜਾਵਾਂਗੇ। ਅਸੀਂ ਹਾਂ। ਥੋੜਾ ਜਿਆ ਲੰਗਰ ਬਣਾ ਕੇ ਲੈ ਕੇ ਜਾਵਾਂਗੇ। ਮਰਜੀ ਆ ਆਪਣੀ ਖੀਰ ਬਣਾ ਕੇ ਲੈ ਜਾਓ। ਤੇ ਕੁਛ ਸਾਲ ਪਹਿਲੇ ਤਾਂ ਮੈਂ ਹਰ ਪੂਰਨਮਾਸੀ ਤੇ ਖੀਰ ਜ਼ਰੂਰ ਬਣਾ ਕੇ ਲੈ ਕੇ ਜਾਂਦੇ ਸੀ। ਵਿੱਚ ਜਿਵੇਂ ਪਤਾ ਨੀ ਕੀ ਹੋਇਆ ਕਿਵੇਂ ਜਿਵੇਂ ਕਰੋਨਾ ਆ ਗਿਆ ਵਿੱਚ ਛੁੱਟ ਛੱਟ ਗਈ ਸੀ ਜਿਵੇਂ ਜਾਂਦੇ ਨਹੀਂ ਸੀ।
ਉਹ ਵਿੱਚ ਕੁਛ ਬ੍ਰੇਕ ਲੱਗ ਜਾਏ ਨਾ ਤੇ ਉਹ ਫਿਰ ਓਦਾਂ ਈ ਚੱਲਦਾ ਚਲਾ ਜਾਂਦਾ ਐ। ਫੇਰ ਉਹ ਦੁਬਾਰਾ ਸ਼ੁਰੂ ਹੀ ਚ ਟਮ ਲੱਗ ਜਾਂਦੀ ਏ।
ਹਾਂਜੀ, ਹਾਂਜੀ ਬਸ ਉਹੀ ਗੱਲ ਹੋ ਗਈ। ਹੁਣ ਮੈਂ ਕਿਹਾ ਫੇਰ ਸ਼ੁਰੂ ਕਰਾਂ ਗੇ। ਪਿਛਲੀ ਵਾਰੀ ਵੀ ਲੈ ਕੇ ਗਏ ਸੀ ਤਾਂ ਮੈਂ ਕਿਹਾ ਹੁਣ ਅੱਜ ਵੀ। ਸੋਚੇ ਸੀ ਥੋੜ੍ਹਾ ਜਿਹਾ ਪ੍ਰਸ਼ਾਦੇ ਤਾਂ ਖੀਰ ਜਵੇ ਬੰਦਾ ਚਲੋ ਅਸੀਂ ਪਾਉਨਦੇ ਹੀ ਸੇਵਾ ਆ ਹੋਰ ਤਾਂ ਕੁਛ ਨੀ ਕਰ ਸਕਦੇ ਅਸੀਂ ਹਾਂ ਅਸੀਂ ਕੀ ਦੇਣਾ ਗੁਰਦੁਆ ਗੁਰਦੁਆਰੇ? ਅਸੀਂ ਕੀ ਲੈ ਕੇ ਜਾਣਾ ਵਾਲੇ? ਤੇ ਬਾਬਾ ਜੀ ਨ
ਦੇ ਐਨਾ ਲੱਛੀਆ ਤੋਂ ਉਹੀ ਲੁਨੇ ਹੈ
ਤਾਂ, ਖੁਦ ਬਾਬਾ ਜੀ ਤੋਂ ਮੰਗਦੇ ਹੀ ਰਹਿੰਦੇ, ਆ ਮੰਗਦੇ ਹੀ ਰਹਿੰਦੇ, ਆ ਬਸ।
ਜੀ -ਜੀ, ਜੀ।
ਕੁਛ ਕਰਨ ਵਾਲਾ, ਕਿਸੀ ਵਾਸਤੇ
ਜੀ।
ਤੈਨੂੰ ਬਾਬੇ ਦੇ ਘਰੇ, ਐ ਲੇ ਜਾ।
ਤੁਹਾਡੀ ਆਵਾਜ਼ ਘੱਟ ਦੀਈ ਹੈ, ਵੀਚ ਆਵਾਜ਼ ਨਹੀ ਆ ਰਹੀ, ਤੁਹਾਡੀ ਆਵਾਜ਼ ਵਿੱਚ ਕਠ ਵੀ ਇੱਕ ਹੈਲੋ, ਹਾਂਜੀ ਤੁਹਾਡੀ ਅਵਾਜ਼ ਘਟ ਰੀ ਐ।
ਹਲਕੇ ਓਕੇ, ਅੱਛਾ ਚਲੋ ਠੀਕ ਓਕੇ ਫੇਰ ਕਰਦੇ ਆ। ਓਕੇ।
ਠੀਕ ਹੈ ਜੀ।